ਹਾਂਜੀ ਸਤਿ ਸ੍ਰੀ ਅਕਾਲ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਆਵਾਜ਼ ਆ ਰਹੀ ਹੈ
ਜੀ ਹਾਂਜੀ ਬੜੀਧੀਆ ਆਵਾਜ਼ ਆਂਦੀ ਪਈਰ ਠੀਕ
ਮੈਂ ਕਿਹਾ ਘੱਟ ਤਾਂ ਨਹੀਂ ਆ ਰਹੀ ਵਾਜ਼ ਉਹ ਫੋਨ ਨਾ ਕੀ ਵਾਰ ਸੋ ਵੋਲਯੂਮ ਖ ਖਰਾਬ ਜਿਹਾ ਹੋ ਜਾਂਦਾ ਇੱਥੋਂ।
ਅੱਛਾ ਅੱਛਾ ਹਾਂ ਬਸ ਉਹ ਨਾ ਫੋਨ ਦੇ ਥੱਲੇ ਜਿੱਥੇ ਵੋਲਊਮ ਵਾਲਾ ਹਉਂਦਾ ਨਾ ਓਪਸ਼ਨ ਉਹਦੇ ਚ ਮਿੱਟੀ ਵੀ ਆ ਜਾਂਦੀ। ਕਈ ਵਾਰੀ ਉਹ ਸਾਫ਼ ਕਰ ਲਿਆ ਕਰੋ ਹਫ਼ਤੇ ਬਾਅਦ ਨਾ
ਅੱਛਾ ਹੁਣ ਮੇਰੀ ਆਵਾਜ਼ ਘੱਟ ਐ ਇੱਥੋਂ।
ਅੱਛਾ।
ਥੋੜ੍ਹੀ ਮੈ ਨ ਮ ਤੇਜ਼ ਕਰਨਾ ਅਵਾਜ਼ ਨਾ। ਹਮ ਬੜੀ ਘੱਟ ਹੋਈ ਦੀ ਆਵਾਜ਼ ਘੱਟ ਹੋਈ ਮੇਰੇ ਫੋਨ ਦੀ ਆਵਾਜ਼ ਘੱਟ ਟ ਹੋਈ ਦੀ ਏ।
ਤੁਹਾਡੇ ਪਿੱਛੋਂ ਬੜਾ ਸ਼ੋਰ ਆਉਂਦਾ ਪਿਆ ਤੁਸੀ ਤੇੇ ਬਾਹਰ ਹੈਗੇ ਐ।
ਨਹੀਂ ਘਰੇ ਹੀ ਆ ਮੈਂ।
ਅੱਛਾ ਅੱਛਾ ਅੱਛਾ ਨਹੀਂ। ਹੁਊਣ ਨਹੀ ਆ ਰਿਹਾ।
ਅੱਛਾ ਜ ਪੱਖਾ ਚੱਲਦਾ ਨਾ ਏਸੀ ਚਲਾਉਨੇ ਹਾਂ ਬਸ ਹੁਣ ਏ ਸੀ ਚਲਾ ਦਿਨੇ ਹਾਂ ਬਸ ਜੀ ਠੀਕ ਹੈ ਬਸ ਹੁਣ ਮੈਂ ਹੈ ਚਲੋ ਬਹੁ ਤ ਦਿਨ ਹੋ ਗੱਲ ਨਹੀਂ ਹੋਈ ਮੈਂ ਗੱਲ ਕਰ ਲਈਏ।
ਆਹੋ ਬਸ ਮੈਂ ਵੀ ਬਿਜ਼ੀ ਰਹਿੰਨੀ ਆ ਨਾ। ਛਾ ਤੁਹਾਨੂੰ ਕੱਪੜਾ ਪਸੰਦ ਆ ਗਿਆ ਸੀ ਤੁਹਾਡੇ ਕਸਟਮਰਾਂ ਨੂੰ? ਤੇ ਆਏ ਨੀ ਫਿਰ ਮੋੜ ਕੇ।
ਅਸੀਂ ਨਾ ਫੇਰ ਬਸ ਇੱਕਦ ਨਾ ਕੰਮ ਚ ਫਸਿਆ ਹੋਇਆ ਮੈਂ।
ਅੱਛਾ, ਵੈਸੇ ਕੱਪੜਾ ਸਾਰਾ ਵਿਕ ਗਿਆ ਸੀ ਤੁਹਾਡਾ? ਅੱਛਾ-ਅੱਛਾ ਕਿਹੜਾ ਕੀ ਕੀ ਰਹਿ ਗਿਆ ਸੀ ਵਾਪਸ ਕਿਹੜੇ ਕਿਹੜੇ
ਉਹ, ਉਹ ਹੈਗੇ ਸੀ ਉਹ ਆਪਣਾ ਹੈਗੇ ਸੀ ਜਿਹੜੇ ਜਿਹੜੇ ਉਹ ਚਾਰ ਚਾਰ ਦੇ ਸੈਟ ਨਹੀਂ ਹੈਗੇ।
ਹਾਂਜੀ-ਹਾਂਜੀ। ਉਹ ਫੁਲਕਾਰੀ ਆਲੇ।
ਸੈ਼ਦ ਫੁੱਲ ਫੁਲਕਾਰੀ ਆਲੇ ਵੀ ਨੇ ਤੇ ਫੁਲਕਾਰੀੇ ਹਾਂ, ਹਾਂ, ਹਾਂ। ਹਾਂ, ਨਾ ਆਹੋ-ਆਹੋ ਉਹੀ ਹੈਗੇ
ਅੱਛਾ ਤੁਹਾਡੇ ਤੁਹਾਡੇ ਏਰੀਏ ਚ ਨਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਉਹ ਕੱਟ ਲੈਣਗੇ। ਸੂਟ। ਕਿਉਂਕਿ ਉਹ ਜ਼ਦਾ ਨਾ ਪਿੰਡਾਂ ਲੈਂਦੇ ਜੱਟੀਲੀਆਂ ਹੁੰਦੀਆਂ ਨਾ ਉਹ ਪਾਉਂਦੀਆਂ ਨੇ ਸੂਟ ਕਲਰ ਵੀ ਉਹਦੇ ਉਹੀ ਸੀ, ਨਾ ਡਾਰਕ ਸੀ, ਜਿਹੜੇ ਉਹ ਨਿਊਡ ਵਾਲੇ ਦਿੱਤੇ ਸੀ ਸੀ। ਸ਼ਗੁਨ ਵਾਲੇ ਉਹ ਤੁਹਾਡੇ ਵੇਖ ਗੇ ਹੋਣੇ ਸਾਰੇ ਹਨਾ। ਹਾਂ ਉਹ ਚੀਜ਼ ਲੈ ਜਾ ਨਾ ਮੇਰੇ ਕਲੋਰ ਆਈ ਦੀ ਬੜੀ, ਜੇ ਤੁਸੀਂ ਕੋ ਕਿ ਮੈਂ ਤੁਹਾਨੂੰ ਇੱਥੋਂ ਆਨਲਾਈਨ ਮਤਲਬ ਪਾਰਸਲ ਵੀ ਕਰ ਦਾਂਗੇ ਤੁਸੀਂ ਆਨਲਾਈਨ
ਅੱਛਾ-ਅੱਛਾ, ਹਾਂ ਆਨਲਾਇਨ ਪਸੰਦ ਕਰ ਲਾਂਗੇ ਪਾਉਣ ਦਾ ਨਾ ਬੜਾ ਪੰਗਾ ਹੈਗਾ।
ਕੋਈ ਨੀ ਤੁਸੀਂ ਪਾਰਸਲ ਹਾਂ ਨਹੀਂ ਨਹੀਂ ਕੋਈ ਨੀ ਤੁਸੀਂ ਪਾਰਸਲ ਮੈਂ ਤੁਹਾਨੂੰ ਕਰਾ ਦਾਂਗੇ ਤੁਸੀਂ ਆਨਲਾਈਨ ਪਸੰਦ ਕਰ ਲੈਣਾ।
ਹੋਰ ਰੋਟੀ ਰੁਟੀ ਖਾ ਲਈ।
ਹਾਂ ਬਸ ਰੋਟੀ ਖਾ ਲਿਆ ਅੱਜ ਅਸੀਂ ਸ਼ਾਹੀ ਪਨੀਰ ਬਣਾਇਆ ਸੀ।
ਅੱਛਾ ਸਾਡੇ ਵੀ ਬਣਾਉਂਦੇ ਨੇ ਪਰ ਉਹ ਸਵਾਦ ਨੀ ਬਣਦਾ। ਪਨੀਰ ਨੀ ਬਣਦਾ ਤੁਸੀਂ ਪਤਾ ਨੀ ਕਿਵੇਂ ਬਣਾਦੇ ਹੋ ਦੱਸੋ ਕੀ ਬਨਾਦੇ ਫਿਰ
ਬਸ ਮੈਂ ਤਾਂ ਬਸ ਕੁਛ ਨੀ ਬ ਪਨੀਰ ਲ ਪਨੀਰ ਨਾ ਮੈਂ ਇੱਕ ਤਾਂ ਤਾਜ਼ਾ ਲਿਆਦੀ ਹਾਂ ਵੇਖੋ ਜਿਸਤੇ ਸਾਡੇ ਇੱਥੇ ਡੇਅਰੀ ਏ ਉਹ ਤਾਜ਼ਾ ਪਨੀਰ ਇੱਕ ਹੁੰਦਾ ਨਾ ਭਿਆ ਉਹ ਫਰਿਜ ਚ ਰੱਖਦੇ ਨ ਦੋ ਦਿਨ ਬਾਅਦ ਵੇਖ ਗਿਆ ਕਿ ਤੁਾਨੂੰ ਕੀ ਪਤਾ ਲੱਗਦਾ ਸਾਡੇ ਹਾਂ
ਵੱ ਡਿਆਰੀ ਉਹ ਬੇਕਾਰ ਹੈ।
ਸਾਡੇ ਇੱਥੇ ਪੂਰਾ ਫਰੈਸ਼ ਦਿੰਦੇ ਨੇ ਇੱਕ ਦਿਨ ਸਮੇ ਅਗਰ ਖਤਮ ਹੋ ਗਿਆ ਨਾ ਤੇ ਉਹ ਮਨਾ ਕਰ ਦੇਣਗੇ ਬੀ ਨਹੀਂ ਹੈ।
ਅੱਛਾ ਸਾਡੇ ਤੇ ਕਈ ਵਾਰੀ ਬਹੁ ਆਦੀ ਹੁੰਦੀ ਪਨੀਰ ਉਹ ਕਹਿੰਦੇ ਨ ਠੀਕ ਹੈ ਗਰਮੀ ਕਰਕੇ ਆਦੀ ਪਈ ਅਸੀਂ ਕਿਹਾ ਨਹੀਂ ਬੋ ਆਦੀ ਪਈ ਹੈ।
ਮੈਂ ਭੁੱਲ ਜੇਗਾ ਇੰਨਾ ਫਰੈਸ਼ ਹੁੰਦਾ। ਬਸ ਉਹਨੂੰ ਆ ਤਾਂ ਫਿਰ ਮੈ ਫਰਿੱਜ ਚ ਰੱਖਣੀ ਅੱਧਾ ਘੰਟਾ ਤਾਂ ਕਿ ਸੈਟ ਹੋ ਜੇ ਥੋੜਾ ਹਾਂ ਬਸ ਉਹ ਪਨੀਰ ਦੀ ਸਾਰੀ ਗੱਲ ਹੁੰਦੀ ਬਾਕੀ ਇੱਕ ਮਸਾਲਾ ਆਦਾ ਕਿੰਗ ਵਾਲਾ। ਉਹ ਵਿੱਚ ਪਾਣਾ ਹੁੰਦਾ ਐ। ਬਸ ਮੈਂ ਪਿਆਜ ਲੈਨੀ ਹਾਂ। ਐਵੇ ਮੋਟੇ ਮੋਟੇ ਪਿਆਜ ਅਜ ਕੱਟ ਕੇ ਨਾ
ਅੱਛਾ।
ਤੇ ਉਹਦੇ ਮੈਂ ਹਲਕਾ ਜਿਹਾ ਭੁੰਨ ਲੈਣੀ ਉਹਦੇ ਵਿੱਚ ਕੜਾਹੀ ਵਿੱਚ ਤੇਲ ਵਿੱਚ ਨਾਲ ਵਿੱਚ ਅਦਰਕ ਤੇ ਥੋਮ ਪਾ ਦਿੰਨੀ ਹਾਂ। ਤੇ ਇਹਨੂੰ ਮੈਂ ਕੱਢ ਲੈਂਨੀ ਹਾਂ ਫਿਰ। ਫੇਰ ਮੈਂ ਟਮਾਟਰ ਲੈਂਦੀ ਹਾਂ ਦੋ ਤਿੰਨ ਵੇਖੋ, ਜਿੰਨੀ ਤੁਸੀਂ ਪਨੀਰ ਕੱਟਣਾ ਪਨੀਰ ਲੈ ਰਹੇ ਹੋ ਉਸ ਸਾਹੇ ਤੁਸੀ ਟਮਾਟਰ ਪਿਆਜ ਤੁਹਾਨੂੰ ਉਨੇ ਚਾਹੀਦੇ ਨੇ। ਕਿਉਂਕਿ ਗ੍ਰੇਵ ਬਣਨੀ ਜ਼ਿਆਦਾ ਸਾਰੀ।
ਅੱਛਾ।
ਹਾਂ, ਬਸ ਟਮਾਟਰ ਲੈਣਾ ਫੇਰ ਚਾਰ ਤੋਂ ਪੰਜ ਲੈੈਂਨੀ ਹਾਂ ਮੈਂ ਟਮਾਟਰ। ਮਟਰ ਮੈਂ ਨਹੀਂ ਨਹੀਂ ਦੋ ਤਿੰਨ, ਦੋ ਤਿੰਨ ਪਿਆਜ ਲੋਓ। ਦੇਖੋ ਗ੍ਰੇਵੀ ਨਾਲ ਤਾਂ ਦੇਖੋ ਸ਼ਾਹੀ ਪਨੀਰ ਵੱਧਦਾ।
ਆਹੋ ਨਾਲ ਸਵਾਦ ਪਿਆਜ ਦਾ ਹੀ ਆਦਾ ਨਾ ਵਧੀਆ ਵਿੱਚ।
ਤੇ ਮੈਂ ਟਮਾਟਰ ਜ਼ਿਆਦਾ ਲੈਂਨੀ ਹਾਂ ਵੈਸੇ। ਹਾਂ, ਮੈਂ ਟਮਾਟਰ ਜਿਆਦਾ ਲੈਂਨੀ ਹਾਂ। ਦੋ ਤਿੰਨ ਟਮਾਟਰ ਲੈਂਨੀ ਹਾਂ। ਵਿੱਚ ਦੋ ਤਿੰਨ ਹਰੀ ਮਿਰਚਾਂ ਚਾ ਪਾਣੀ ਆ। ਉਹਨੂੰ ਵੀ ਆਂਵੇ ਫੇਰ ਮੈਂ ਨਹੀਂ, ਨਹੀਂ ਖੱਟਾ ਨਹੀਂ ਹੁੰਦਾ। ਤੁਹਾਨੂੰ ਦੱਸਣੀ ਆ, ਨਾ ਮੈਂ ਕਿਵੇਂ ਬਣਾਨੀ ਹਾਂ। ਫੇਰ ਮੈਂ ਉਹਨੂੰ ਭੁੰਨ ਕੇ ਨਾ ਐਵੇ ਮੋਟਾ ਮੋਟਾ ਕਟ ਕੇ ਉਹਨੂੰ ਵੀ ਕੱਢ ਲੈਨੀ ਆਂ। ਫਿਰ ਜਿਹੜਾ ਨਹੀਂ, ਨਹੀਂ। ਤੁਸੀਂ ਰਿਫਾਈਨਡ ਵਿੱਚ ਭੁੰਨ ਲਓ। ਵੈਸੇ ਮੈਂ ਤਾਂ ਸਰਸਰੀਆਂ ਦਾ ਤੇਲ ਯੂਜ ਕਰਨੀ ਆ ਪੰਜ ਸੌ ਪੰਜੜ ਆਉਂਦਾ ਬੜਾ ਵਧੀਆ, ਹਾਂ ਉਹੀਓ ਰਿਫਾਈਡ ਨੀ ਅਸੀਂ ਵਰਤਦੇ। ਦੇਸੀ ਘਿਓ ਭੁੰਨਦੇ ਨੇ, ਪਰ ਸਾਨੂੰ ਨਾ ਬੋ ਆਂਦੀ। ਹਾਂ ਜੀ। ਦੇਖੋ ਹੁਣ ਕੋਈ ਚੀਜ਼ਾਂ ਤੁਸੀਂ ਫਰਾਈ ਕਰਦੇ ਫਰਾਈ ਫਰਾਈ ਦੇਖੋ ਤੇਲ ਜਾਂ ਐਹੀਓ ਚੀਜ਼ਾਂ ਯੂਜ ਹੁੰਦੀਆਂ ਨੇ।
ਆਹੋ, ਨਹੀਂ ਦੇਸੀ ਘਿਓ ਵੀ ਵਧੀਆ ਤੇ ਸਰਿਯੋ ਤੇਲ ਹੀ ਵਦੀਆ।
ਨਹੀਂ, ਮੈਂ ਸਰੇਯਾਂ ਦਾ ਤੇਲ ਯੂਜ ਕਰਨੀ ਆ। ਹਾਂਜੀ, ਬਸ ਫਿਰ ਮੈਂ ਪਿਆਜ ਨੂੰ ਮਿਕਸੀ ਵਿੱਚ ਪੀਸ ਲਾਂਗੀ ਪੇਸਟ ਬਣਾ ਲਾਂਗੀ ਐਵੇਂ ਮੈਂ ਟਮਾਟਰ ਦੀ ਅਲੱਗ ਪੇਸਟ ਬਣਾ ਲਾਂਗੀ ਟਮਾਟਰ ਹਰੀ ਮਿਰਚਾਂ ਦੀ ਹਾਂ ਅਲੱਗ ਅਲਗ ਕਿਉਂਕਿ ਅਲੱਗ ਅਲੱਗ ਪਾਵਾਂਗੇ ਨਾ ਫਿਰ ਤਾਂ ਹੀ ਦਸ ਦੋਨੋ ਮਿਕਸ ਹੋ ਕੇ ਆਏਗਾ ਬਸ ਫਿਰ ਮੈਂ ਅਲੱਗ ਕੜਾਹੀ ਲਵਾਂਗੀ ਇੱਕ ਉਹਦੇ ਚ ਦੋ ਦੋ ਚਮਚ ਬਸ ਮੈਂ ਤੇਲ ਪਾਵਾਂਗੀ ਦੁਬਾਰਾ ਕਿਉਂਕਿ ਪਹਿਲੇ ਕਿਉਂਕਿ ਫਰਾਈ ਮੈਂ ਕੱਢ ਚੁੱਕੀ ਹੋਵਾਂਗੀ ਸਾਰਾ ਸਮਾਨ ਬਸ ਦੋ ਚਮਚ ਤੇਲ ਪਾ ਕੇ ਤੇ ਵਿੱਚ ਮੈਂ ਇਹ ਖੜੇ ਮਸਾਲੇ ਪਾ ਦਾਂਗੀ ਜਿਵੇਂ ਤੇਜ਼ ਪੱਤਾ ਹੋ ਗਿਆ ਲੌਂਗ ਹੋ ਗਏ
ਅੱਛਾ
ਟਮਾਟਰਾਂ ਵਿੱਚ ਨਾ ਸੱਚੀ ਮੈਂ ਤੁਹਾਨੂੰ ਦੱਸਣਾ ਭੁੱਲ ਗੀ ਆਂ ਫਰਾਈ ਕਰਦਾ ਰਹਾ ਨਾ ਚਾਰ ਪੰਜ ਕਾਜੂ ਪਾ ਲੈਣਾ ਉਹ ਨਾਲ ਫਲੇਵਰ ਆ ਜਾਂਦੈ
ਸੀ ਉਹਦ ਯੂਟਿਊਬ 'ਤੇ ਨਾ ਕਾਜੂ ਨਾ ਸ਼ਾਇਦ ਐਵੇ ਹੀ ਪਾਂਦੇ ਨੇ ਸੁਆ ਉਹਦੇ ਨਾਲ ਸੁਆਦ ਆ ਜਾਂਦਾ
ਨਾਲੋਂ ਜਿਹੜੀ ਮ ਉਹ ਹੁੰਦੀ ਨਾ ਤੁਹਾਡੀ ਗ੍ਰੇਵੀ ਉਹ ਡਾਰਕ ਹੋ ਜਾਂਦੀ ਦੇ ਹਾਂ ਕਰੀਮੀ ਸਵਾਦ ਆਂਦਾ ਹਾਂ ਹਾਂ ਨਹੀਂ ਅੱਠ ਦਸ ਤਾਂ ਜ਼ਾਦਾ ਹੋਣਗੇ ਪੰਜ ਛੇ ਬਹੁਤ ਨੇ ਹਾਂਜੀ ਬਸ ਪੰਜ ਛੇ ਬਹੁਤ ਨੇ ਹਾਂਜੀ ਫਿਰ ਬਸ ਉਹ ਖੜੇ ਮਸਾ ਉਹ ਉਹ ਐਡੀਸ਼ਨਲ ਏ ਜਿਵੇਂ ਕਈ ਚੀਨੀ ਨੀ ਪਾ ਆਂਦੇ ਨਾ ਮੈਂ ਤਾਂ ਚੀਨੀ ਪਾ ਲੈਂਦੀ ਹਾਂ ਤਾਂ ਕਿ ਖੱਟਾ ਸੁਵਾਦ ਹੁਣ ਤੁਸੀਂ ਮੈਨੂੰ ਦੱਸਦੇ ਪਏ ਸੀ ਹਾਂ ਨਹੀਂ ਜੀ ਹੁਣ ਤੁਸੀਂ ਮੈਨੂੰ ਦ ਨਾ ਤੁਹਾਡਾ ਫਿਰ ਟੈਮ ਨਾਲ ਖੱਟਾ ਹੋ ਜਾਵੇਗਾ ਫਿਰ ਮੈਂ ਥੋੜ੍ਹੀ ਜਿ ਨਾ ਐਵੇਂ ਝੁੰਡੀ ਭਰ ਕੇ ਖੰਡ ਪਾ ਦਿੰਦਾ ਤਾਂ ਕਿ ਖੱ ਖੱਟਾ ਮਠਾ ਦੇਖ ਸ਼ਾਹੀ ਪਨੀਰ ਤੋਂ ਹੀ ਹੁੰਦਾ ਖੱਟਾ ਮਿੱਠਾ ਸਵਾਦ ਆਦਾ ਜਿਹਦੇ ਚ ਹਨਾ ਬਸ ਫਿਰ ਮੈਂ ਤੇਜ਼ ਪੱਤਾ ਪਾਵਾਂਗੀ ਲੋਂਂਗ ਪਾਵਾਂਗੀ ਇਹ ਜਿਵੇਂ ਖੜੇ ਮਸਾਲੇ ਹੋ ਗਏ ਦੋ ਤਿੰਨ ਹਨਾ ਇਹ ਪਾਵਾਂਗੀ ਤੇ ਇਹਨਾਂ ਨੂੰ ਨਾ ਮੈਂ ਪਾ ਕੇ ਨਾਲ ਹੀ ਕੱਢ ਲਵਾਂਗੀ ਤਾਂ ਕਿ ਉਹ ਮੇਰੇ ਮੂੰਹ ਫਿਰ-ਫਿਰ ਮਸ ਹੋ ਜਾਂਦਾ ਫਿਰ ਮੂੰਹਾਂ ਆਂਦਾ। ਈਆਂ ਦੇ ਬਸ ਮੈਂ ਘਟ ਲਾਂਗੀ ਉਹਦਾ ਸਾਰਾ ਫਲੇਵਰ ਤੇਲ ਚਲੇ ਜਾਂਦਾ ਫੇਰ
ਅੱਛਾ,
ਫੇਰ ਮੈਂ ਪਿਆਜ਼ ਪਾ ਦਾਂਗੀ ਪਿਆਜ਼ ਨੂੰ ਭੁੰਨਾਗੀ ਥੋੜ੍ਹੀ ਦੇਰ ਜਦੋਂ ਹੋਰ ਬਰਾਊਨ ਹੋ ਜਾਵੇ ਨਾ ਪਿਆਜ਼ ਲੋ। ਫਰੇਮ ਤੇ ਭੁੰਨਾ ਸੀ ਤੇਜ਼ ਤੇ ਨਹੀਂ ਕਰਨਾ ਸੀ ਜ਼ਿਆਦਾ, ਦੇਖੋ ਤਾਂ ਹੀ ਉਹਦਾ ਰਸ ਨਿਕਲ ਕੇ ਟਾਈਮ ਐ ਨਾ ਸਭ, ਜੀ ਦਾ ਬਸ ਫਿਰ ਉਸ ਤੋਂ ਬਾਅਦ ਨਹੀਂ-ਨਹੀਂ ਮੈਂ, ਕੜਾਈ 'ਚ ਨੋਾਰਮਲ ਕੜਾਈ ਸੌਟੀਲ ਦੀ ਮੇਰੇ ਕੋਲ ਕੜਾਈ ਹੈ। ਹਾਂ। ਬਸ ਫਿਰ ਵਿੱਚ ਮੈਂ ਹਲਦੀ ਪਾਵਾਂਗੀ ਤੇ ਦੇਗੀ ਮਿਰਚ ਪਾ ਦਾਂਗੀ ਪਹਿਲੇ, ਉਹਨੂੰ ਦੋ ਮਿੰਟ ਹੋਰ ਮੈਂ ਉਹਨੂੰ ਕੜਾਹੀ ਚਲਾ ਕੜਸ਼ੀ ਚਲਾਵਾਂਗੀ, ਫੇਰ ਮੈਂ ਟਮਾਟਰ ਪਾ ਕੇ ਨਾ ਤੇ ਹਰੀ ਮਿਰਚ ਦਾ ਜਿਹੜਾ ਪੇਸਟ ਬਣਿਆ। ਉਹਦੇ ਵਿੱਚ ਫਿਰ ਮਤਲਬ ਉਹ ਪਾਦਾ ਗੀ ਨਮਕ ਪਾ ਦਾਗੀ, ਫਿਰ ਮੈਂ ਥੋੜ੍ਹਾ ਜਹਾ ਢੱਕ ਕੇ ਰੱਖ ਦੇਵਾਗੀ ਤਾਂ ਕਿ ਜਿਹੜਾ ਟਮਾਟਰ ਹੁੰਦੇ ਨਾ ਨਮਕ ਗਲ ਜਾਂਦੇ ਨੇ ਹੋਰ ਬਸ ਢੱਕ ਕੇ ਰੱਖ ਦਵਾਂਗੇ, ਜਦੋਂ ਉਹਦਾ ਹਲਕਾ-ਹਲਕਾ ਘਿਓ ਨਿਕਲਣ ਲੱਗ ਜਾਏਗਾ ਨਾ ਤੇਲ ਉੱਪਰ ਆ ਜਾਂਦਾ ਨਾ ਫਿਰ ਉਹਦੇ ਚ ਮੈਂ ਸੁੱਕਾ-ਸੁੱਕਾ ਧਨੀਆ, ਗਰਮ ਮਸਾਲਾ, ਲਾਈਟ ਲਾਈਟ ਪਾਵਾਂਗੀ ਤੇ ਇੱਕ ਆਦਾ ਕਿੰਗ ਕੈਚ ਮਸਾਲਾ ਆਦਾ।
ਕਿੰਗ ਕੈਚ।
ਉਹ ਨਾਲ ਬੜਾ ਸਵਾਦ ਆ ਜਾਂਦਾ, ਮੀਟ ਮਸਾਲੇ ਨੀ ਹੁੰਦਾ ਹਾਂ, ਮੀਟ-ਮੀਟ ਮਸਾਲਾ ਹਾਲੇ ਇੱਕ ਨਹੀਂ ਹੁੰਦਾ। ਮੈ ਵੀਹ ਰੁਪਏ ਦਾ। ਫ਼ਿਰ ਨਾ ਹਾਂ, ਐਮ ਡੀ ਵੀ ਆਦਾ ਐਮ ਡੀ ਐਚ ਦਾ ਹੀ ਆਦਾ, ਉਹ ਕਿੰਗ ਕੈਚ ਮਸਾਲਾ।
ਬਸ ਐਮ ਡੀ ਐਚ ਦਾ, ਕੰਪਨੀ ਐਮ ਡੀ ਐਚ।
ਮਸਾਲੇ ਵਧੀਆ ਆਦੇ, ਬਸ ਉਹ ਪਾਣ ਤੋਂ ਬਾਅਦ ਹਲਕਾ ਜਿਹਾ ਜਦ ਤੁਸੀਂ ਮਲਾਈ ਪਾ ਦੋ ਕੋਲੀ ਭਰ ਕੇ ਫੇਟ ਕੇ ਚੰਗੀ ਤਰ੍ਹਾਂ ਨਾਲ ਕਰੀਮ ਬਣ ਜਾਂਦੀ ਉਹਦੀ ਜਾਂ ਫਿਰ ਤੁਸੀਂ ਅਮੂਲ ਦੀ ਕਰੀਮ ਪਾ ਦੋ ਅੱਧੀ ਕੋਲੀ ਹਾਂ। ਤੇ ਥੋੜਾ ਜਿਹਾ ਦੁੱਧ ਪਾ ਕੇ ਨਾ ਅੱਧੀ ਕੋਲੀ ਜਿੰਨਾ ਉਹਨੂੰ ਰ, ਨਹੀਂ ਨਹੀਂ ਇਨਾ ਵੇਖੋ ਆਪ ਨੇ ਕਿੰਨੀ ਖਾਣਾ ਹੁੰਦਾ ਏ, ਏਕ ਫੁਲਕਾ ਹੀ ਖਾਣਾ ਹੁੰਦਾ ਏ ਨਾ।
ਅੱਛਾ ਬਾਅ ਚ
ਬਸ ਫੇ, ਹਾਂ। ਬਸ ਫੇਰ ਤੁਸੀਂ ਓਹ ਉਹਨੂੰ ਕਰਦੇ ਰਹਿਣਾ ਐ, ਥੋੜ੍ਹਾ ਜਿਹਾ ਦੁੱਧ ਪਾ ਲੈਣਾ, ਤਾਂ ਕਿ ਗ੍ਰੇਵੀ ਜਿਆਦਾ ਹੋਗੀ ਨਾ। ਤੁਸੀਂ ਥੋੜਾ ਦੁੱਧ ਪਾ ਲੈਂਦਾ ਅ ਲਿਕਵਿਡ ਹੋਜੇ, ਦੁੱਧ ਕੋਈ ਵੀ ਪਾ ਲਉ ਤੁਸੀਂ। ਹਾਂ, ਬਸ ਫੇਰ ਓਨੂੰ ਤੁਸੀਂ ਘੱਟ ਸੇਕ ਤੇ ਰੱਖ ਦੋ ਥੋੜ੍ਹੀ ਦੇਰ ਵਿੱਚ, ਪਨੀਰ ਪਾ ਦੋ ਨਾਲ ਤਾਂ ਕਿ ਪਨੀਰ ਇਕ ਥੋੜ੍ਹਾ ਮਸਾਲਾ ਹੋਨ ਹੋ ਜੇ। ਜੀ। ਬਸ ਫੇਰ ਉ ਕ ਉੱਤੋਂ ਨਾ ਕਸਤੂਰੀ ਮੇਥੀ ਥੀ ਪਾ ਦੋ। ਫਿਰ ਉਹਨੂੰ ਸਰਵ ਕਰਦੋ। ਇੰਨਾ ਸਵਾਦ ਆਏਗਾ ਨਾ
ਅੱਛਾ ਜੀ, ਨਾਲ ਅ-ਆ-ਅ ਉਹ ਨਾਲ ਪਰੋਂਠੇ ਬਨਾਵੇ ਹਨਾ, ਉਹ ਲੱਛਾ ਪਰਾਂਠਾ।
ਪਰਾਂਠੇ ਬਣਾ ਲੋ।
ਲੱਛੇ ਪਰਾਂਠੇ ਓਹ ਮੇਰੀ ਗੁੜੀਆ ਨੂੰ ਆਉਂਦੇ ਸੀ ਬੜੇ ਸਵਾਦ ਬਠ ਮੈਂਨੂੰ ਡਾਕਟਰ ਨੇ ਮਨਾ ਕਰਤਾ ਹੁਨ, ਡਾਕਟਰ ਕਹਿੰਦਾ ਬਈ ਮੇਰਾ ਲੀਵਰ ਫੈਟੀ ਐ ਨਾ। ਬਸ ਬਹੁਤ ਟੈਮ ਹੋਇਆ ਖਾਦੀ ਨੂੰ, ਕੱਲ ਕਵਾਂਗਾ ਬਣਾ। ਕਰੇਗੀ।
ਹਾਂ ਨਹੀਂ ਕਦੇ ਕਦੇ ਤਾਂ ਖਾਣਾ ਚਾਹੀਦਾ। ਦੇਖੋ ਇਕੋ ਦਮ ਵੀ ਸਭ ਕੁਛ ਬੰਦ ਨੀ ਕਰਨਾ ਚਾਈਦਾ। ਫੇਰ ਉਹ ਬੰਦਾ ਉਵੇਂ ਸ਼ਰੀਰ ਹੋਂਦ ਜਾ਼ਂਦਾ ਨਾ। ਡੋਕਟਰ ਨੇ ਤਾਂ ਵੇਖੋ ਕਹਿਨਾ ਹੀ ਆ, ਆਪਣੇ ਵਲੋਂ ਵੀ ਲਾਈਟ ਖਾਓ।
ਨਹੀਂ ਮੇਰੀ ਤਬੀਅਤ ਖ਼ਰਾਬ ਹੋ ਗਈ ਨਾ। ਤੇ ਹੋਰ।
ਅੱਛਾ ਅੱਛਾ।
ਹਮ।
ਕੋਈ ਨੀ ਚਲੋ ਪਹਿਲੇ ਆਪਣਾ ਸ਼ਰੀਰ ਵੇਖਣਾ ਸੀ। ਹਾਂ ਜੀ ਹਾਂਜੀ। ਚਲੋ ਹੋਰ, ਘਰ ਸਭ ਠੀਕ ਐ ਤੁਆਡੇ?
ਹਾਂਜੀ ਹਾਂਜੀ ਸਭ ਵਧੀਆ।
ਅੱਛਾ ਫੇਰ ਤੁਸੀਂ ਮੈਂ ਤੁਆਨੂੰ ਨਾ ਫੇਰ ਓਨਲਾਈਨ ਫੋਟੋਜ਼ ਭੇਜ ਦਾਂਗੀ। ਤੁਸੀਂ ਮੈਨੂੰ ਸਿਲੈਕਟ ਕਰਕੇ ਨਾ ਦੱਸ
ਅੱਛਾ ਅੱਛਾ ਹਾਂ ਉਹ ਸੂਟ ਲ ਗੱਲ ਤੇ ਵਿੱਚ ਰਹਿ ਗੀ ਸਾਡੀ। ਕੋਈ ਨੀ ਓ ਭੇਜ ਦੇਣਾ ਤੁਸੀਂ। ਕੋਈ ਨੀ, ਮੈਂ ਹਾਂ, ਮੈਂ ਫਿਰ ਫੋਨ ਤੇ ਤੁਆਨੂੰ ਦੱਸ ਦਿਆਂਗਾਂ, ਔਡਰ ਕਰ
ਤੁਸੀਂ ਮੈਨੂੰ ਹਾਂ ਤੇ ਮੈਂ ਤੁਹਾਨੂੰ ਪਾਰਸਲ ਕਰ ਦਾਂਗੀ ਤੁਸੀਂ ਵੀ ਮੈਨੂੰ ਉਹ ਵਾਲਾ ਸੂਟ ਜਿਹੜੇ ਰਹਿ ਗਏ ਨਾ ਉਹ ਮੈਨੂੰ ਭਾਰ ਸਨ ਕਰ ਦੇ ਕਿ ਮੇਰੇ ਤਾਂ ਦੇਖੋ ਵਿਕ ਜਾਨੇ ਹਾਂ ਚਲੋ ਠੀਕ ਹੈ ਫੇਰ ਮੈਂ ਤੁਹਾਨੂੰ ਕਰਦੀ ਹਾਂ ਹੈਂ ਠੀਕ ਹੈ ਓਕੇ ਸਤਿ ਸ੍ਰੀ ਅਕਾਲ